ਹੈਲੋ, ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ?
ਵਧੀਆ, ਹਾਂਜੀ ਤੁਸੀਂ ਦੱਸੋ ਕਿਵੇਂ ਹੋ।
ਬਹੁਤ ਵਧੀਆ। ਹੋ ਗਏ ਤੁਸੀਂ ਫ੍ਰੀ?
ਹਾਂਜੀ, ਬਸ ਅਸੀਂ ਤਾਂ ਹੋਏ ਗਏ ਫ੍ਰੀ। ਛੋਟੀਆਂ ਵੀ ਪੈ ਗਈਆਂ। ਮੌਸਮ ਵੀ ਬਹੁਤ, ਜਿਆਦਾ ਵਧੀਆ ਹੋ ਗਿਆ। ਸਵੇਰ ਦੀ ਉ ਬਾਰਿਸ਼ ਈ ਬਾਰਿਸ਼ ਹੋ ਰਹੀ ਹੈ ਸਵੇਰ ਦੀ।
ਵਾਓ ਬਹੁਤ ਵਧੀਆ ਵੈਦਰ ਚੇਂਜ ਹੋ ਗਿਆ।
ਹਾਂਜੀ
ਔਰ ਤੁਸੀਂ ਫੇਰ ਹੁਣ ਕੁਝ ਨਵਾਂ ਸੋਚਿਆ। ਕੀ ਸੋਚ ਰਹੇ ਹੋ?
ਬਸ ਹੁਣ ਤਾਂ ਇਹੀ ਸੋਚ ਰਹੇ ਆ ਵੀ ਹੁਣ ਬੱਚਿਆਂ ਦਾ ਥੋੜਾ ਜਿਹਾ ਮੋਬਾਈਲ ਫੋਨ ਘੱਟ ਕਰਾਂਗੇ। ਕਿਉਕਿ ਹੁਣ ਛੁੱਟੀਆਂ ਪੈ ਗਈਆਂ ਨੇ ਤਾਂ ਸਾਰਾ ਦਿਨ ਘਰ ਰੈਣਗੇ। ਥੋੜਾ ਟੀਵੀ ਵਗੈਰਾ ਦਾ ਦੇਖਾਂਗੇ ਕਿ ਬੱਚੇ ਥੋੜਾ ਟੀਵੀ ਦੇਖਿਆ ਕਰਨ ਹੇਨਾ। ਕਿਉਂਕਿ ਦੂਰ ਤੋਂ ਬੈਠ ਕੇ ਦੇਖਦੇ ਆ ਟੀਵੀ ਵੀ।
ਬਿਲਕੁਲ, ਬਿਲਕੁਲ ਆਈ ਸਾਈਡ ਵੀ ਵੀਕ ਹੁੰਦੀ ਏ। ਤੁਹਾਨੂੰ ਪਤਾ ਟੀਵੀ ਵੇਖ ਅਜੇ ਟੀਵੀ ਨਾਲ ਤਾ ਦੂਰੋਂ ਦਿਖਣੈ ਦੇਖਣਾ ਮੋਬਾਈਲ ਤੋਂ ਬਰੀਕ-ਬਰੀਕ ਕਰਕੇ ਆਪਣੀ ਆਈਸਾਈਟ
ਹਾਂਜੀ।
ਹੋਰ ਵੀ ਕਈ ਇਹ ਨਹੀਂ ਗੱਲ ਏ ਵਧੀਆ ਰਹਿੰਦਾ, ਟੀਵੀ ਵੀ ਵੇਖਣਾ ਚਾਚੇ ਬੱਚਿਆਂ ਨੂੰ ਸਿਖਾਣਾ ਚਾਹੀਦਾ ਤੇ ਮੋਬਾਇਲ ਚਲੋ ਯੂਜਿੰਗ ਆ ਫੋਨ ਦੇ ਮੁਤਾਬਿਕ ਸਹੀ ਹ ਫੋਨ ਤੱਕ ਆਪਾਂ ਕਿਸੇ ਦੂਰ ਬੈਠੇ ਵੀ ਇਨਸਾਨ ਨਾਲ ਗੱਲ ਕਰ ਸਕਦੇ ਆਂ
ਹਾਂਜੀ।
ਇਹ ਚੀਜ਼ ਏ। ਮੋਬਾਇਲ ਦਾ ਇਹ ਫਾਇਦਾ ਏ। ਪਰ ਟੀਵੀ ਦਾ ਇਹ ਫਾਇਦਾ ਏ ਕਿ ਚਲੋ ਆਪਾਂ ਨੂੰ ਹਰ ਚੀਜ਼ ਦੀ ਜਾਣਕਾਰੀ ਮਿਲ ਜਾਂਦੀ ਏ। ਮਿਲ ਤਾਂ ਮੋਬਾਇਲ ਤੋਂ ਵੀ ਜਾਂਦੀ ਏ। ਪਰ ਉਹਨਾਂ ਨਾਲ ਆਪਣੀ ਆਈਟਾਈਡ ਵਿਕ ਸਭ ਤੋਂ ਪਹਿਲਾਂ ਹੁੰਦੀ ਏ।
ਆਪਾਂ ਜਿਹੜੀਆਂ ਮੋਬਾਈਲ ਦੀਆਂ ਰੇਂਜ ਹੁੰਦੀਆਂ ਨੇ, ਉਹ ਫਿਰ ਆਪਣੀ ਬਾਡੀ ਨੂੰ ਵੀ ਆਮ ਕਰਦੀਆਂ ਏ ਨਾ ਬੋਤ ਜਿਆਦਾ।
ਬਿਲਕੁਲ-ਬਿਲਕੁਲ ਇੱਕ ਮਨੋਰੰਜਨ ਹੀ ਉਹ ਸਮਝ ਲਓ ਟੀਵੀ ਨੂੰ ਤੇ ਮੋਬਾਇਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਟੀਵੀ ਤੋਂ ਫਿਲਮਾ ਦੇਖਦੇ ਆਂ ਗੀਤ ਸੁਣਦੇ ਆਂ ਮਨਪਸਂਦ ਹਰਚੀਜ ਤੇ ਮਤਲਬ ਕਹਿੰਦੇ ਨਾ ਥਕਾਵਟ ਦੂਰ ਹੋ ਜਾਂਦੀ ਹ ਬੈਠੇ ਬੈਠੇ ਕਦੀ ਸਾਰਾ ਦਿਨ ਦੇ ਵਿੱਚ ਇੱਕ ਟਾਈਮ ਆਪਾਂ ਟੀਵੀ ਵੇਖਦੇ ਆਂ। ਇੱਕ ਮਨ ਨੂੰ ਸ਼ਾਂਤੀ ਵੀ ਮਿਲਦੀ ਏ। ਗੁਰਬਾਣੀ ਸੁਣਦੇ ਆਂ। ਹਰ ਚੀਜ਼ ਮਿਲਦੀ ਆ ਆਪਾਂ ਨੂੰ। ਹਲੇ ਇਕ ਚੀਜ ਨਹੀ ਹੈ ਕੀ ਹਾਂ ਖਾਲੀ ਆਪਾਂ ਮੂਵੀਜ਼ ਦੇਖ ਰਹੇ ਆ ਜਾਂ ਕੁਝ ਹੋਰ ਦੇਖ ਰਹੇਂ ਹਰ ਤਰ੍ਹਾਂ ਦੀ ਨਿਊਜ਼ ਵੀ ਮਿਲਦੀ ਆ ਸਾਨੂੰ ਕਿ ਅੱਜ ਕੱਲ ਕੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ
ਫੋਨ ਤੇ ਵੀ ਕੁਝ ਇਦਾਂ ਚਲੋ ਧਾਰਮਿਕ ਕੁਝ ਲਗਾ ਵੀ ਲੈਂਦੇ ਆ। ਫਿਰ ਕਈ ਵਾਰ ਇਦਾਂ ਹੁੰਦਾ ਵਿੱਚ ਕਿਸੇ ਦੇ ਮੈਸੇਜ ਆ ਜਾਵੇ ਕਾੱਲ ਆ ਜਿਵੇਂ ਹਨਾ ਤਾਂ ਫਿਰ ਉਹ ਇਦਾਂ ਇਹ ਫਿਰ ਸਟੋਕ ਕਰਨਾ ਪੈ ਜਾਂਦਾ ਏ।
ਕਰਨਾ ਪੈ ਜਾਂਦਾ ਏ। ਬਿਲਕੁਲ, ਬਿਲਕੁਲ ਕਨਟੀਨਿਊ ਨਹੀਂ ਕਰ ਸਕਦੇ ਆਪਾਂ ਤੇ। ਹਾਂਜੀ, ਬਿਲਕੁਲ ਸਹੀ ਗੱਲ ਏ। ਜਰੂਰੀ ਵੀ ਏ ਐ। ਘਰ ਬੈਠੇ ਆਪਾ ਕਈ ਵਾਰ ਹੁਨ ਜਿਵੇਂ ਆਪਾ ਕਹਿ ਲੋ ਕਿ ਬਿੱਲ ਭਰਨਾ ਏ ਆਪਾਂ। ਠੀਕ ਏ ਬਸ ਕਰਦੇ ਆਂ, ਓਹਦੀ ਮਿਨ ਮਿੰਟ ਦੇ ਵਿੱਚ ਆਪਾ ਫੋਨ ਦੀ ਸਭ ਤੋਂ ਪਹਿਲਾਂ ਜਰੂਰ ਕਰਦੇ ਆਂ। ਕਈ ਚੀਜ਼ਾਂ ਈਜ਼ੀ ਵੀ ਹੈ ਫੋਨ ਦੇ ਨਾਲ ਆਪਾਂ ਨੂੰ ਬਹੁਤ ਹੀ ਚੀਜ਼ਾਂ ਈਜ਼ੀ ਹ ਜਿਹਦੇ ਨਾਲ ਆਪਾਂ ਬੜੇ ਈਜ਼ੀ ਨਾਲ ਹੀ ਆਪਾਂ ਆਰਾਮ ਨਾਲ ਹਰ ਚੀਜ਼ ਨੂੰ ਕਰ ਸਕਦੇ ਆਂ ਕੋਈ ਚੀਜ਼ ਮੰਗਵਾਉਣੀ ਹ ਘਰ ਦੀ ਉਹ ਵੀ ਮਿੰਟ ਚ ਆਪਣੇ ਘਰੇ ਅਵੇਲੇਬਲ ਹੋ ਜਾਂਦੀ ਏ।
ਹਾਂਜੀ, ਇਹ ਤਾਂ ਉਹੀ ਆ ਕਿ ਮੋਬਾਈਲ ਫੋਨ ਦੇ ਦੇਖੋ ਫਾਈਦੇ ਵੀ ਬਹੋਤ ਜਿਆਦਾ ਨੇ। ਨੁਕਸਾਨ ਵੀ ਬਹੋਤ ਜਿਆਦਾ ਨਹੀਂ, ਕੋਈ ਵੀ ਪਰਸਨ ਉਹਨੂੰ ਕੀਦਾ ਯੂਜ ਕਰ ਰਿਆ ਉਹਦੇ ਫਾਈਦੇ ਲੈ ਰਹੇ ਜਾਂ ਨੁਕ ਡਿਪੈਂਡ ਕਰਦਾ ਹੈ ਨਾ
ਬਿਲਕੁਲ, ਬਿਲਕੁਲ ਆਪਾਂ ਨੂੰ ਪਰ ਸਹੀ ਤਰੀਕੇ ਨਾਲ ਉਹਨੂੰ ਯੂਜ ਕਰਨਾ ਚਾਹੀਦਾ ਏ। ਆਪਾਂ ਨੂੰ ਪਤਾ ਉਹਨਾਂ ਨੂੰ ਕਿਸ ਚੀਜ਼ ਤੇ ਯੂਜ ਕਰੋ ਉਹ ਚੀਜ਼ ਜਿੱਦਾ ਤੁਹਾਨੂੰ ਪੈਦਾ ਹੋਵੇ। ਉਹ ਚੀਨੀ ਜਿਹੜੀ ਤੁਹਾਨੂੰ ਤਾਡੇ ਤੁਹਾਨੂੰ ਜਾਕੇ ਬੈਡ ਇਫੈਕਟ ਮਤਲਬ ਲੱਗੇ, ਤੁਹਾਨੂੰ ਬਾਅਦ ਚ ਕੋਈ ਤੁਹਾਡੀ ਬੁਰੀਆ ਆਦਤਾ ਪੈਣ। ਪੈ ਜਾਣ ਗਈਆ ਤੇ ਫੋਨ ਦੇਖਦੇ ਦੇਖਦੇ ਬੱਚਿਆ ਨੂੰ ਸਾਰਾ ਦਿਨ ਫੋਨ ਪਕੜਾਈ ਰੱਖੋ, ਉਹਨਾ ਨੇ ਸਾਰਾ ਦਿਨ ਉਹਨਾ ਨੇ ਅੱਖਾ ਲਗਾ ਕੇ ਦੇਖੀ ਜਾਣਾ ਅੱਜ ਕੱਲ ਤਾਂ ਬੱਚੇ ਸੋ ਨੀ ਰਹੇ ਛੁੱਟੀਆਂ ਹੋਗੀਆ ਪਰ ਸੋ ਹੀ ਨੀ ਰਹੇ। ਸਾਰਾ ਦਿਨ ਉਹ ਉਹਨਾ ਨੂੰ ਪਤਾ ਟੀਵੀ ਤਾਂ ਬੰਦ ਹੋ ਜਾਵੇਗਾ, ਮੰਮੀ ਪਾਪਾ ਟੀਵੀ ਬੰਦ ਕਰ ਦੇਣਗੇ, ਪਰ ਜਿਹੜਾ ਫੋਨ ਐ ਨਾ ਉਹ ਸਾਡੇ ਨਾਲ ਹਮੇਸ਼ਾ ਰਹੇਗਾ, ਉਨ੍ਹਾਂ ਨੇ ਬਿਨ੍ਹਾਂ ਲਾਈਟ ਤੋ ਵੀ ਫੋਨ ਦੇਖਦੇ ਰਹਿਣਾ ਤੇ ਓਥੋਂ ਅੱਖਾਂ ਫਿਰ ਤੇ ਖਤਮ ਹੋ ਜਾਂਦੀਆ ਨੇ ਜਲਦੀ
ਹੋਰ ਕਿਆ ਹੋਰ ਐਦਾ ਹੁੰਦਾ ਵੀ ਚਲੋ ਟੀਵੀ ਦਾ ਐਦਾ ਹੁੰਦੇ ਵੀ ਜਦੋ ਲਾਈਟ ਵਗੈਰਾ ਵੀ ਗਈ ਹੋਵੇ ਤਾਂ ਬੱਚੇ ਨਹੀ ਵੀ ਦੇਖ ਪਾਉਂਦਾ ਕਈ ਬਾਰ ਫਿਰ ਵੀ ਬੱਚੇ ਨੂੰ ਕਹਿ ਸਕਦੇ ਆ ਵੀ ਹੁਣ ਆਪਣਾ ਇਨ ਡੋਰ ਐਕਟੀਵਿਟੀ ਵਿੱਚ ਕੁਝ ਖੇਡ ਲੋ। ਮੋਬਾਇਲ ਦਾ ਤਾ ਹੁੰਦਾ ਨੀ ਚਲੋ ਚਾਰ ਬੱਚੇ ਕੀ ਕਰਦੇ ਆ ਕਈ ਵਾਰ ਤਾ ਚਾਰਜ ਚਾਰਜ ਦੇ ਵੀ ਨਾਲੇ ਲਗਾ ਲੈਦੇ ਨੇ ਵੀ ਕਿਤੇ ਚਾਰਜ ਵੀ ਨਾ ਅ ਖਤਮ ਹੋਜੇਵੇ ਨਾ
ਸਹੀ ਗੱਲ ਐ ਸਬ ਤੋ ਪਹਿਲਾ ਐਹੇ ਦੇਖਦੇ ਆ। ਕੀ ਅਸੀ ਚਾਰਜ ਲਗਾਇਏ ਫੋਨ ਕਿ ਕਿਤੇ ਸਾਡਾ ਰਹਿ ਨਾ ਜਾਵੇ, ਅਸੀ ਗੇਮ ਖੇਲ ਲਿਆ ਕਈ ਬੱਚੇ ਐ ਵੀ ਅੱਛੀ ਚੀਜ ਐ ਕਈ ਕਹਿੰਦੇ ਐ ਆਪਾ ਐ ਨੀ ਕਹਿਦੇ ਗੈਮਸ ਖੇਲੋ ਬਹੁਤ ਕੁਝ ਅੱਜ ਕੱਲ ਦੇਖਿਆ ਅੱਛੀ ਚੀਜਾਂ ਵੀ ਐ ਮੁਬਾਇਲ ਚ ਦੇਖਣ ਵਾਲੀ ਪਰ ਬੱਚੇ ਕੁਸ ਕਰਦੇ ਨੀ ਐ ਸਿਰਫ ਜੋ ਬੁਰੀਆ ਚੀਜ਼ ਨੇ ਉਹਨਾ ਵੱਲ ਜਿਆਦਾ ਧਿਆਨ ਦੇਣਗੇ ਇਹਨਾ ਚ ਜਿੰਨੀਆ ਅੱਛੀਆ ਨੇ ਉਨੀਆ ਬੁਰਾਈਆ ਵੀ ਐ
ਜਾ ਤਾ ਫਿਰ ਐਦਾ ਵੀ ਚਲੋ ਥੋੜਾ ਦੂਰ ਰੱਖਕੇ ਮੁਬਾਇਲ ਨੁੰ ਹਨਾ ਫੇਰ ਯੂਜ ਕਰਨ ਫੇਰ ਵੀ
ਪਰ ਉਹ ਐਨੇ ਹਾ ਦੂਰ ਨਹੀ ਨਹੀ ਕਰਦੇ ਨਾ ਔ ਈ ਤਾ ਬਲਕਿ ਹੋਰ ਨਹੀ ਨੇੜੇ ਲੈ ਕੇ ਆ ਕੇ ਗੱਲ ਕਰਦੇ ਜੋ ਵੀ ਹੈ ਪਰ ਐਦੀ ਔਰ ਅੱਜ ਅੱਜ ਕੱਲ ਕੀ ਹੋਗੀਆ ਬੱਚੇ ਸੋਣ ਲੱਗਿਆ ਫੋਨ ਆਪਣੇ ਕੋਲ ਲੇਕੇ ਸੋਂਦੇ ਆ। ਹੁਣ ਦਿਆ ਜਿਹੜੀਆ
ਗਲਤ ਏ
ਕੋਲੋ ਉਹਦੀ ਜਿਹੜੀ ਵਾਇਰਸ ਫੈਲਦੀ ਐ ਉਹ ਕਿੰਨੀ ਕਿੰਨਾ ਬੈਡ ਇਫੇਕਟ ਦੇਖਿਉ ਦਿਮਾਗ ਤੇ ਪੇਦੀ ਐ ਸਾਰੀ ਦੀ
ਸੋਣ ਲੱਗੇ ਤਾਂ ਮੀਨਸ ਬਿਲਕੁਲ ਹੀ ਮਨਾ ਕਰਤਾ ਬਿਲਕੁਲ ਵੀ ਆਪਣੇ ਨੇੜੇ ਤਾਂ ਹੋਣਾ ਨਹੀਂ ਚਾਹੀਦਾ ਮੁਬਾਇਲ ਫੋਨ ਦਾ ਡਿਸਟੈਂਸ ਤਾਂ ਹੋਣਾ ਚਾਹੀਦਾ
ਹੋਣਾ ਚਾਹੀਦਾ ਬਿਲਕੁਲ ਉਹ ਖਰਾਬ ਕਰੇਗਾ। ਕੱਲ ਦਿਨ ਚ ਇਹਨੂੰ ਚੀਜ਼ਾਂ ਨਾਲ ਪਤਾ ਨਹੀਂ ਕੀ ਕੀ ਪ੍ਰੋਬਲਮ ਆਉਣੀਆ ਨੇ ਦਿਮਾਗੀ ਚੀਜ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਨੇ ਠੀਕ ਹੈ, ਤੁਸੀਂ ਯੂਜ ਕਰੋ ਬੱਚਿਆਂ ਨੂੰ ਕਹੋ ਯੂਜ ਕਰਨਾ ਚਾਹੀਦਾ ਠੀਕ ਏ ਨਹੀ ਏ ਪਰ ਇੱਕ ਲਿਮਿਟ ਦੇ ਵਿੱਚ ਇਕ ਲਿਮਿਟ ਵਿੱਚ ਹਰ ਚੀਜ ਇਹ ਸੋਹਣੀ ਲਗਦੀ ਐ ਟੀਵੀ ਵੀ ਔਵੇ ਇੱਕ ਲਿਮਿਟ ਚ ਹਰ ਚੀਜ ਸੋਹਣੀ ਲੱਗਦੀ ਹੈ, ਟੀਵੀ ਚ ਵੀ ਬਹੁਤ ਕੁਝ ਆਉਂਦਾ ਹੈ, ਕਾਰਟੂਨਸ ਆਉਦੇ ਨੇ ਛੋਟੇ ਛੋਟੇ ਬੱਚੇ ਕਾਰਟੂਨਸ ਦੇਖਦੇ ਨੇ ਬੱਚਿਆਂ ਦਾ ਮਨ ਲੱਗਿਆ ਰਹਿੰਦਾ।
ਹਾਂਜੀ ਔਰ ਐਦਾ ਹੁੰਦਾ ਵੀ ਚਲੋ। ਮਾਂ ਨਾਲ ਬੱਚਾ ਟੀਵੀ ਦੇਖ ਲੈਂਦਾ ਮਾਂ ਨਾਲ ਬੱਚਾ ਕੁਝ ਖਾ ਵੀ ਸਕਦਾ ਵਧੀਆ ਹੋ ਸਕਦਾ ਹਨਾ
ਬੱਚੇ ਬੱਚੇ ਨੁੰ ਛੋਟੇ ਹੁੰਦੇ ਤੋਂ ਪਹਿਲਾ ਆਦਤ ਹੀ ਪਾਉਂਦੇ ਆ ਮਾਂ ਬਾਪ ਐਹੀ ਨਾ ਸ਼ੁਰੂਆਤ ਤਾਂ ਸਭ ਤੋ ਪਹਿਲਾ ਅੱਜ ਕੱਲ ਦੇ ਟਾਈਮ ਪਹਿਲਾਂ ਲੋਕ ਫੋਨ ਟੀਵੀ ਚਲਾਉਂਦੇ ਸੀ ਟੀਵੀ ਚਲਾ ਕੇ ਬੱਚੇ ਨੂੰ ਸਲਾ ਰਹੇ ਤੇ ਬੱਚੇ ਦਾ ਧਿਆਨ ਟੀਵੀ ਵਿੱਚ ਹੁੰਦਾ ਸੀ ਤੇ ਅਲਾਰਮ ਤੇ ਅਜਕੱਲ ਮਾਵਾਂ ਕੀ ਕਰਦਿਅਂਆ ਓਨੂੰ ਹੋਰ ਨਜ਼ਦੀਕ ਲਿਆ ਕਰ ਦੇਖ ਰਹੇ ਹੈ ਕਿ ਦੇਖੋ
ਪਤਾ ਕਿਆ ਹੋਂਦਾ, ਫਿਰ ਵੀ ਪੇਰੈਂਟਸ ਨੂੰ ਵੀ ਹੋਂਦਾ ਮਾਂ ਪਿਓ ਨੂੰ ਵੀ ਬੱਚਾ ਚਲੋ ਫੋਨ ਦੇਖ ਰਿਹਾ ਹੈ ਠੀਕ ਹੈ ਤੰਗ ਤਾ ਨੀ ਕਰ ਰਿਹਾ।
ਪਰ ਆਪਣੇ ਫਾਇਦੇ ਲਈ ਕਰ ਰੱਖਿਆ, ਹਾਂਜੀ ਬਿਲਕੁਲ ਬਿਲਕੁਲ ਆਪਣੇ ਫਾਇਦੇ ਲਈ। ਆਪਾਂ ਇਕ ਆਪਾਂ ਬੱਚੇ ਨੇ ਗਲਤ ਕਰ ਰਹੇ ਹਾਂ ਨਾ। ਉਹਨਾ ਦੇ ਪਰ ਉਹ ਅੱਜ ਦੀ ਹਰ ਬੱਚੇ ਦੇ ਤੁਸੀ ਮਤਲਬ ਮੋਸਟਲੀ ਮੈਂ ਦੇਖਿਆ ਹਰ ਬੱਚੇ ਦੇ ਵਿੱਚ ਮਤਲਬ ਲ ਫਿਰ ਕੀ ਐ ਵੀ ਛੋਟੇ ਹੁੰਦੇ ਤਾ ਕਰਾ ਰਹੇ ਆ ਬੱਚਿਆ ਨੂੰ।
ਕਿਉਂਕਿ ਅੱਜ ਕੱਲ੍ਹ ਹੁਣਾ ਬੱਚਿਆਂ ਦਾ ਮੈਨਸ ਖਾਣ ਪੀਣ ਤਾ ਵੀ ਹੋ ਜਾਂਦਾ ਹੈ, ਹਨਾ ਬਈ। ਅੱਗੇ ਆਪਣੇ ਵਰਗਾ ਸੀ ਚਲੋ। ਔਰ ਦੁੱਧ ਵੀ ਵਧੀਆ ਹੁੰਦਾ, ਹੁਣ ਬੱਚਾ ਦੁੱਧ ਵਗੈਰਾ ਵੀ ਨਹੀਂ ਨਾ ਲਾਈਕ
ਨਹੀਂ ਕਰਦੇ ਨਹੀਂ ਔਰ ਮਲਾਈ ਪੀ ਦੁੱਧ ਆ ਰਹੇ ਤੈਨੂੰ ਵੀ ਪਤਾ ਹੈ।
ਤੇ ਹੁਣ ਪਤਾ ਬਾਦਾਮ ਵਗੈਰਾ ਸਾਰਾ ਕੁਝ ਖਾ ਵੀ ਲੈਂਦਾ ਸੀ, ਦਾਖਾ ਵਗੈਰਾ ਹੁਣ ਦਾਖਾ ਵਗੈਰਾ ਵੀ ਨਹੀਂ। ਹਾਂਜੀ ਕਾਜੂ ਬਾਦਾਮ ਖਾਣ ਕੇ। ਕੀ ਹਾਲ ਹੈ
ਨਹੀਂ ਨਹੀਂ ਬਿਲਕੁਲ ਨੀ ਖਾਂਦੇ ਬਿਲ ਅੱਜਕੱਲ ਤਾਂ, ਵੈਜੀਟੇਬਲ ਵੀ ਨਈਂ ਖਾਂਦੇ ਬੱਚੇ।
ਹਾਂ।
ਬਲਕਿ ਉਹਨਾਂ ਨੂੰ ਉਹ ਦਿਖਾਨੇ ਆਂ ਫੋਨ ਤੇ ਵੀ ਫੋਨ ਤੇ ਵੀ ਦਿਖਾਨੇ ਆਂ ਤੁਸੀਂ ਦੇਖ ਅੱਜ ਇਹ ਵਾਲੀ ਨਵੀਂ ਡਿਸਕ ਆਉਂਦੀ ਇਹ ਵੀ ਆਪਾਂ ਯੂਜ ਕਰਦੇ ਆ ਕੋਈ ਨਵੀਂ ਡਿਸ਼ ਦੀ ਧੰਨਵਾਦ ਕੋਈ ਚੀਜ਼ ਦੇਖਣ ਵਾਸਤੇ ਕਿ ਹਾਂ ਬਈ ਕੋਈ ਮੋਬਾਈਲ ਚ ਕੀ-ਕੀ ਆ ਰਿਹਾ, ਕੀ ਚੱਲ ਰਿਹਾ ਅੱਜਕਲ ਖਾਣ ਦੀ ਕੋਈ ਨਵੀਂ ਚੀਜ਼ ਦੇਖੀ ਬੱਚਿਆਂ ਨੂੰ- ਲਾਈਏ ਅੱਛਾ ਹੋਵੇਗਾ। ਅੱਗੇ-ਅੱਗੇ। ਪਰ ਉਹ ਬੱਚੇ ਇਦਾਂ ਦਾ ਮਤਲਬ ਉਲਟਾ ਹੀ ਕਰ ਰਹੇ ਨੇ ਇਹ ਕਹਿ ਦੋ,
ਉਹੀ ਤਾਂ ਹੈ ਵੀ ਬੱਚੇ ਵਾਸਤੇ ਫਿਰ ਵੀ ਪਹਿਲਾਂ ਦੇ ਟਾਈਮ ਵੀ ਸੀ ਦੇਖੋ ਉਹਦੋਂ ਮੋਬਾਇਲ ਫੋਨ ਤੋਂ ਬਿਨਾਂ ਵੀ ਰਹਿ ਰਹੇ ਸੀ ਸਾਰੇ ਦੇਖੋ। ਨਈਂ ਹੁਣ ਦੇਖ ਲਓ ਟਾਈਮ ਐ ਪਤਾ ਨਹੀ ਮੋਬਾਈਲ ਫੋਨ ਤੋਂ ਬਿਨਾ ਕੋਈ ਰਹਿ ਵੀ ਨਹੀਂ ਸਕਦਾ। ਬਟੂਆਲੇ ਤੱਕ ਵੀ ਨੀ, ਲੋਕ ਕਈ ਇਦਾਂ ਦੇ ਨੇ ਕਿ ਮੋਬਾਈਲ ਫੋਨ ਯੂਜ ਕਰਦੇ ਟੋਇਲਟ ਚ ਵੀ।
ਹਾਂ ਬਿਲ ਬਿਲਕੁਲ ਸਹੀ ਗੱਲ ਹੈ। ਪਹਿਲਾਂ ਆਪਣੇ ਟਾਈਮ ਲੈਲੋ ਕੋਈ ਪਹਿਲਾਂ ਜਿਵੇਂ ਟੀ ਵੀ ਖੇਲਦੇ ਹੁੰਦੇ ਸੀ। ਟੀ ਵੀ ਤੇ ਇੱਕ ਐਂਟੀਨਾ ਲੱਗਿਆ ਹੁੰਦਾ ਸੀ ਉਹਨੂੰ ਵੀ ਘੁਮਾ ਕੇ ਆਣਾ ਪੈਂਦਾ ਮਿਊਜਿਕ ਤਾਂ ਸੀਰੀਅਲ ਚਲਦੇ ਹੁੰਦੇ ਸੀ ਥੱਲੇ, ਉਹ ਕਿੰਨਾ ਵਧੀਆ ਟਾਈਮ ਸੀ। ਓਹਨੇ ਜੇ ਜਿਹੜੇ ਸੀਰੀਅਲ ਸੋਂਗ ਦੀ ਇਦਾਂ ਦੇ ਪ੍ਰੋਗਰਾਮ ਆਦੇ ਹੁੰਦੇ ਸੀ, ਤੇ ਉਹ ਵੇਖ ਕੇ ਇੱਕ ਅਲੱਗ ਹੀ ਮਜਾ ਹੁੰਦਾ ਸੀ।
ਔਰ ਐਵੇਂ ਹੀ ਸਾਰੀ ਫੇਮਿਲੀ ਇਕੱਠੀ ਬੈਠਦੀ ਸੀ ਹਨਾ।
ਮਿਲਕੇ ਮਿਲਕੇ ਸਾਰੇ ਮਿਲਕੇ ਹਾਂ ਸਾਡਾ ਆਹ ਵਾਲਾ ਸੀਰੀਅਲ ਆਣ ਵਾਲਾ ਹੈ, ਸਾਡਾ ਆਹ ਵਾਲਾ ਸੀਰੀਅਲ ਆਣ ਵਾਲਾ ਹੈ, ਕਿੰਨਾ ਮਜ਼ਾ ਮਜ਼ਾ ਆਦਾ ਹੁੰਦਾ
ਹਾਂਜੀ ਹੋਰ ਕਿਉ ਹੁਣ ਜਿਵੇੰ ਹੁਣ ਕਈ ਫੈਮਿਲੀ ਦੇ ਵਿੱਚ ਹੁਣ ਜਿਵੇਂ ਦੋ ਦੋ ਮੈਂਬਰ ਹੈਗੇ ਨੇ ਹਨਾ ਵੀ। ਜਿਨ੍ਹਾਂ ਦੇ ਬੱਚੇ ਬਾਹਰ ਵਗੈਰਾ ਨੇ ਬਟ ਉਹ ਵੇ ਹੁਣ ਕਈ ਟੀ ਵੀ ਵੀ ਯੂਜ ਕਰ ਰਹੇ ਨੇ, ਆਪਣੇ ਓਹਦੇ ਤੇ ਹੀ, ਟਾਈਮ ਫੇਰ ਹੁਣ ਕਢਣਗੇ ਵੀ ਕਿੱਦਾਂ। ਜਦੋਂ ਘਰ ਚ ਦੋ ਪਰ ਫੇਰ ਉਹ ਟੀ ਵੀ ਨਾ ਬਸ ਕਰਦੇ ਹਾਂ।
ਬਿਲਕੁਲ ਜਿਹੜੀ ਕਰੋਨਾ ਤੋਂ ਬਾਅਦ ਹੋਇਆ ਨਾ ਸਿਚੂਏਸ਼ਨ ਚੇਂਜ ਹੁਈ ਹੈ। ਕਿ ਲੋ ਅਹ ਲੋਕਾਂ ਨੇ ਟੀ ਵੀ ਛੱਡ ਕੇ, ਮੋਬਾਈਲ ਜਿਆਦਾ ਪਕੜ ਲਏ। ਕਿਉਂਕਿ ਓਦੋ ਸਕੂਲਾਂ ਚ ਵੀ ਪ ਮਤਲਬ
ਔਨਲਾਇਨ ਹੋ ਗਈ ਸੀ ਸਟੱਡੀ ਵਗੈਰਾ ਨਾ ਉਹ। ਔਨਲਾਈਨ ਹੋਣ ਕਰਕੇ ਫੇਰ ਥੋੜਾ ਜਿਹਾ ਹੋ ਗਿਆ ਸੀ ਉਦੋਂ ਮੋਬਾਈਲ। ਥੋੜਾ ਜਿਆਦਾ ਯੂਜ਼ ਹੋ ਗਿਆ, ਜਿਦੇ ਫੈਮਿਲੀ ਚ ਕੋਈ ਕੋਲ ਨਹੀਂ ਵੀ ਸੀਗਾ, ਉਹ ਵੀ ਫੈਮਿਲੀ ਨੇ ਸਾਰਿਆਂ ਨੇ ਲੀਤਾ ਫੇਰ ਮੋਬਾਈਲ ਫੋਨ।
ਹਾਂਜੀ-ਹਾਂਜੀ ਬਿਮਾਰੀਆਂ ਤੋਂ ਓਹੀ ਕਹਿੰਦੇ ਨਾ ਕੋਈ ਚੀਜ ਆਵੇ ਤੇ, ਬਿਮਾਰੀ ਆਵੇ ਤੇ ਸਈ। ਕੋਈ ਮੌਕਾ ਮਿਲੇ, ਸਕੂਲ ਵਾਲਿਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ ਤੇ ਬੱਚਿਆਂ ਨੂੰ ਵੀ ਮੋ ਕੰਮ ਮਿਲ ਜਾਂਦਾ ਹੈ। ਕਿਥੋਂ ਬਚਿਆਂ ਨੂੰ ਕਿੱਥੇ ਮਾਂ ਬਾਪ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਏਥੋਂ ਬਚਾ ਲਈਏ, ਏਥੋਂ ਬਚਾ ਲਈਏ। ਬੱਚੇ ਹੁਣ ਨਹੀਂ ਹੁੰਦੇ ਤੇ ਡੀਪਲੀ ਜਾ ਰਏ ਹੈ।
ਕੋਈ ਨੀ ਚਲੋ ਥੋੜਾ ਟਾਈਮ ਰੱਖਣ ਬੱਚੇ ਵੀ, ਇੰਨੇ ਟਾਈਮ ਦੇ ਵਿੱਚ ਏਹ ਐਕਟੀਵਿਟੀ ਕਰਨੀ ਹੈ ਫੋਨ ਦੇਖਣਾ, ਥੋੜਾ ਵੀਹ ਮਿੰਟ ਤੋਂ ਤਾਂ ਵੱਧ ਤਾਂ ਬੱਚੇ ਨੂੰ ਬਸ ਪੰਦਰਾਂ ਵੀਹ ਮਿੰਟ ਤੋਂ ਵੱਧ ਤਾਂ
ਪਰ ਇੱਕ ਹਾਂ ਸਹੀ ਗੱਲ ਹੈ, ਇ ਮੈਕਸੀਮਮ ਥੋੜਾ ਬਹੁਤ ਜਿੰਨਾ ਕੁ ਟਾਈਮ ਤੁਸੀਂ ਬੱਚੇ ਨੂੰ ਦੋ, ਇਕ ਉਹਨਾਂ ਦਾ ਫਿਕਸ ਟਾਈਮ ਬੰਨ ਲੋ। ਇਨੇ ਟਾਈਮ ਤੇ ਤੁਸੀਂ ਕੰਪਾਈਲ ਮੋਬਾਈਲ ਨੂੰ ਛੇੜਨਾ ਐ। ਇਨਾ ਕੁ ਯੂਜ ਕਰਨਾ ਤੁਸੀਂ ਬਸ ਇਸ ਤੋਂ ਵੱਧ ਕੋਈ ਯੂਜ ਨਹੀਂ ਹੋਣਾ ਚਾਹੀਦਾ ਤੁਹਾਡਾ ਮੋਬਾਈਲ ਮਾਂ ਬਾਪ ਹੁਣ ਸਖਤ ਹੋਣਾ ਪੈਂਦਾ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਬੱਚਿਆਂ ਨੂੰ ਹਰ ਚੀਜ਼ ਤੋਂ ਬਚਾਨਾ ਐ।
ਹੋਰ ਕਿਆ ਚਲੋ ਆਏ ਆ ਤੁਸੀਂ ਫਾਈਵ ਦੇ ਵੀ ਨੇ ਨੁਕਸਾਨ ਵੀ ਨੇ ਬਟ ਆਪਣੇ ਦੇਖਣਾ ਆਪਣੇ ਸਿਹਤ ਨੂੰ ਵੀ ਦੇਖਣਾ ਸਾਰਾ ਕੁਝ ਦੇਖ ਕੇ ਹੀ ਯੂਜ ਕਰਨਾ ਚਾਹੀਦਾ
ਸਹੀ ਗੱਲ ਏ, ਜਦੋਂ ਨੀਂਦ ਵੀ ਨੀ ਬੱਚੇ ਦੀ ਪੂਰੀ ਹੋਣੀ ਤਕਨੀਕ ਵੀ ਖਰਾਬ ਕਰਸੀ ਵੀ ਵੱਧ ਰਹੇ ਆ ਮੋਬਾਈਲਾਂ ਤੇ ਖਰਚੇ ਜਿੰਨੇ ਮੋਬਾਇਲ ਹਾਂ ਉਨੇ ਮੋਬਾਇਲਾਂ ਦੇ ਜਿੰਨੇ ਉਨੇ ਹੁਣ ਉਹਨੇ ਹੀ ਮੋਬਾਈਲਾਂ ਦੇ ਖਰਚੇ ਵਾਈਫਾਈ ਚਲਣ ਦੀ ਹੈ, ਯੇ ਚੱਲ ਰਿਹਾ, ਸਭ ਚੱਲ ਰਿਹਾ ਐ। ਓਹਨੇ ਹੀ ਖਰਚੇ ਐ, ਕੋਈ ਨਹੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਸਾਡੇ ਚੈਨਲ ਵੀ ਸੁਧਾਰ ਤਾਂ ਹੀ ਕਿਹਾ ਆਪਣੇ ਆਪ ਨੂੰ ਵੀ । ਕਮੀਆਂ ਨੇ ਆਪਾਂ ਵੀ ਸੁਧਾਰਾਂਗੇ, ਚਲੋ ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ, ।